ਹੈਲੋ।
ਹਾਂਜੀ,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
ਹੋਰ ਕਿੱਦਾਂ ਹਾਲ ਚਾਲ?
ਹਾਂਜੀ ਠੀਕ ਨੇ। ਤੁਸੀਂ ਸੁਣਾਓ?
ਵਧੀਆ ਜੀ ਵਧੀਆ।
ਹਾਂਜੀ।
ਹਾਂਜੀ, ਤੁਸੀਂ ਅਹ ਜਾ ਰਹੇ ਹੋ ਹਜ਼ੂਰ ਸਾਹਿਬ।
ਹਾਂਜੀ -ਹਾਂਜੀ ਜਾ ਰਹੇ ਆਂ।
ਹਾਂ ਕਹਿ ਰਹੇ ਸੀ ਨਾ ਅਠਾਈ ਤਰੀਕ ਨੂੰ ਜਾ ਰਹੇ ਹੋ।
ਹਾਂਜੀ ਅਠਾਈ ਨੂੰ ਜਾ ਰਹੇ ਦੀਦੀ।
ਹਾਂ ਬਾਏ ਟ੍ਰੇਨ ਕੇ ਬਾਏ ਏਅਰ?
ਨਹੀਂ ਬਾਏ ਟ੍ਰਰੇਨ ਜਾਵਾਂਗੇ ਦੀਦੀ।
ਅੱਛਾ -ਅੱਛਾ ਠੀਕ ਹੈ ਚਲੋ ਵਧੀਆ।
ਹਾਂਜੀ, ਇੱਥੋਂ ਪਹਿਲਾਂ ਸਾਡੇ ਪਿੰਡੋਂ ਬੱਸ ਜਾਏਗੀ ਨਾ। ਹਾਂ ਸਵੇਰੇ ਚਾਰ ਵਜੇ ਜਾਂਦੀ ਹੈ ਬੱਸ। ਥੋਂ ਜਲੰਧਰ ਤੱਕ ਤੇ ਜਲੰਧਰ ਫੇਰ ਪੋਣੇ ਸੱਤ ਤਵੇ ਟ੍ਰੇਨ ਜਾਂਦੀ ਐ।
ਅੱਛਾ, ਜਲੰਧਰ ਕੈਂਟ ਤੋਂ ਕਿ ਜਲੰਧਰ ਸਿਟੀ?
ਨਹੀਂ, ਜਲੰਧਰ ਸਿਟੀ ਚੋਂ ਜਾਂਦੀ ਏ‌।
ਅੱਛਾ।
ਹਾਂਜੀ, ਤੇ ਓਥੋਂ ਫੇਰ ਅਂ ਮਤਲਬ ਦੂਸਰੇ ਦਿਨ ਸ਼ਾਮ ਨੂੰ ਪੰਜ ਵਜੇ ਉੱਥੇ ਟ੍ਰੇਨ ਲੱਗ ਜਾਂਦੀ ਏ।
ਹੂੰ।
ਹਜ਼ੂਰ ਸਾ ਹਾਂਜੀ, ਸੱਚਖੰਡ ਹਜ਼ੂਰ ਸੈਬ ਤੇ ਅੱਗੋਂ ਫੇਰ ਬੱਸਾਂ ਲੱਗੀਆਂ ਹੁੰਦੀਐਂ, ਫੇਰ ਸੱਚ ਖੰਡ ਲੈ ਜਾਂਦੇ ਨੇ। ਹਾਂਜੀ, ਰੂਮਸ ਦੇ ਵਿੱਚ ਹਾਂਜੀ।
ਚਲੋ ਵਧੀਐ, ਰੂਮ ਪੈਲਾਂ ਈ ਬੁੱਕ ਕਰਾਇਆ ਹੋਇਐ?
ਹਾਂ, ਨਹੀਂ ਓਥੇ ਸੰਗਤ ਨੂੰ ਪੈਲ ਦੇ ਦਿੰਦੇ ਐ ਫੋਨ ਕਰਦੀ ਦੈ ਨਾ ਓਹਨਾਂ ਨੂੰ ਫੇਰ। ਤੇ ਓਹ ਬਾਬਾ ਜੀ ਦੇ ਦਿੰਦੇ ਨੇ, ਰੂਮ ਵਗੈਰਾ ਦੇ ਦਿੰਦੇ ਜਿਸ ਤਰ੍ਹਾਂ ਫੈਮਿਲੀ ਵਗੈਰਾ ਹੋਵੇ। ਉਸ ਸਾਬ ਨਾਲ ਅਡਜਸਟਮੈਂਟ ਕਰਕੇ ਦੇ ਦਿੰਦੇ ਨੇ ਰੂਮਜ਼ ਵਗੈਰਾ।
ਅੱਛਾ, ਫੈਮਿਲੀ ਦੇ ਅਕੋਰਡਿੰਗ ਦਿੰਦੇ ਐ ਕਿ ਹੋਲ਼-ਹੂਲ ਹੁੰਦੈ ਕੋਈ?
ਨਹੀਂ ਆ ਜਿੱਦਾਂ ਅਸੀਂ ਦਸ-ਦਸ ਜਾਣੇ ਇੱਕ-ਇੱਕ ਰੂਮ 'ਚ ਰੈਹ ਸਕਦੇ ਆਂ ਡਬਲ-ਡਬਲ ਬੈੱਡ ਲੱਗੇ ਹੁੰਦੇ। ਹੇਠਾਂ ਉਤੇ, ਹੇਠਾਂ ਉਤੇ ਐਦਾਂ ਲੱਗੇ ਹੁੰਦੇ ਐ। ਹੋਸਟਲ ਵਾਂਗੂ, ਤੇ ਏਦਾਂ ਦੇ ਦਿੰਦੇ ਆ, ਹਾਂਜੀ‌।
ਹੂੰ।
ਚਾਰਜਿਸ ਓਹਦੇ ਕੋਈ ਨੀ ਹੁੰਦੇ, ਆਪਣੀ ਮਰਜੀ ਐ ਜੇ ਵਾਪਸੀ ਦੇ ਕੋਈ ਅਪਣੀ ਸ਼ਰਧਾ ਅਨੁਸਾਰ ਸਾਰੀ ਸੰਗਤ ਨੇ ਰਲ-ਮਿਲ ਕੇ ਥੋੜੇ-ਥੋੜੇ ਪੈਹੇ ਪਾ ਕੇ ਫਿਰ ਉੱਥੇ ਦੇ ਆਈ ਦੇ ਐ ਗੁਰੂ ਘਰ। ਬਾਬਾ ਜੀ ਨੂੰ ਫੜਾਂ, ਹਾਂਜੀ ਹਾਂਜੀ। ਤੇ ਵਧੀਐ ਨਾ। ਹਾਂਜੀ, ਏਸੀ ਰੂਮ ਐ, ਸਾਰੇ ਈ ਐ ਜੇੜੇ ਮਰਜ਼ੀ ਤੁਸੀਂ ਲੈਣੇ ਲਲ ਲੋ। ਵਧੀਆ ਤੋਂ ਵਧੀਆ ਆ ਬਿਲਡਿੰਗ ਬਣੀਆਂ ਹੋਈਆਂ ਓਪੋਜਿਟ।
ਫੇਰ ਅੱਗੋਂ ਬਾਕੀ ਗੁਰਦੁਆਰਿਆਂ ਚ ਜਾਣ ਲਈ ਟੈਕਸੀ ਵਗੈਰਾ ਕਰਦੇ ਓ?
ਏਹ ਓਥੇ ਸਵੇਰੇ ਦੀਦੀ ਬੱਸਾਂ ਲੱਗ ਜਾਂਦੀਆਂ ਨੇ ਸੱਤ ਅਹ ਅੱ ਅੱਠ ਵੇ ਬੱਸਾਂ ਲੱਗ ਜਾਂਦੀਐਂ। ਤੇ ਓਹਦੇ ਚ ਵੀ ਜਿੱਦਾਂ ਵੰਡਵਾਂ ਕਰਾਇਆ ਸਾਰੀ ਸੰਗਤ ਨੂੰ ਆ ਜਾਂਦੈ। ਤੇ ਫੇਰ ਓਹ ਦਰਸ਼ਨ ਕਰਵਾ ਦਿੰਦੇ ਨੇ ਅਲੱਗ-ਲੱਗ ਗੁਰਦੁਆਰਿਆਂ ਦੇ।
ਠੀਕ ਐ, ਹੂੰ।
ਬੌਤ ਵਧੀਆ ਯਾਤਰਾ ਹੁੰਦੀ ਏ, ਮਜ਼ਾ ਆ ਜਾਂਦੈ।
ਅਸੀਂ ਵੀ ਇੱਕ ਵਾਰੀ ਗਏ ਸੀ, ਬੜੇ ਸਾਲ ਹੋ ਗੇ ਐ।
ਅੱਛਾ ਜੀ।
ਪੂਰੀ ਫੈਮਿਲੀ ਇਕੱਠੇ ਗਏ ਸੀਗੇ। ਹੂੰ ਤੇ ਬੌਤ ਆਨੰਦ ਆਇਆ ਸੀ।
ਹਾਂ।
ਸਾਡਾ ਵੀ ਛੇ-ਸੱਤ ਦਾ ਦਿਨ ਦਾ ਸੀਗਾ ਪ੍ਰੋਗਰਾਮ।
ਅੱਛਾ ਜੀ।
ਹੂੰ, ਹੂੰ।
ਦੋ ਦਿਨ ਤਾਂ ਦੀਦੀ ਜਾਣ ਲੱਗ ਜਾਂਦੇ ਐ ਤੇ ਦੋ ਦਿਨ ਆਣ ਲੱਗ ਜਾਂਦੇ ਐ। ਬਾਕ ਕੀ ਚਾਰ-ਪੰਜ ਦਿਨ ਤੇ ਫਿਰ ਬੰਦਾ ਓਥੇ ਜ਼ੋਰ ਨਾ ਈ ਰੈਹ ਲੈਂਦੈ। ਕਿਉਂਕਿ ਸਾਰੇ ਲਾਗੇ-ਲਾਗੇ ਗੁਰਦੁਆਰੇ ਹੁੰਦੇ। ਕੈਹੰਦੇ ਐਡੀ ਦੂਰੋਂ ਆਂਏ ਐਂ ਤੇ ਚਲੋ।
ਹੂਂ ਬਿਲਕੁਲ-ਬਿਲਕੁਲ, ਬਿਲਕੁਲ। ਟਾਈਮ ਪਤਾ ਵੀ ਨੀ ਲੱਗਦਾ ਕਿੱਦਾਂ ਬੀਤ ਜਾਂਦੈ।
ਨਈ-ਨਈ-ਨਈ ਜੀ, ਨਈ ਜੀ ਹਾਂਜੀ। ਸਾਡੇ ਤਾਂ ਇੱਥੇ ਹਰ ਸਾਲ ਦੀਦੀ ਤੁਸੀਂ ਰੱਖੜ ਪੁਨੇਆ ਤੁਸੀਂ ਮੱਨਾ ਨਈ ਇੱਥੋਂ ਸੰਗਤ ਜਾਂਦੀ-ਜਾਂਦੀ ਏ, ਮਤਲਬ ਸਾਡੇ ਪਿੰਡ ਵਿੱਚ ਵਿੱਚੋਂ ਈ ਘੱਟੋ ਘੱਟ ਵੀ ਨਾ ਬਹੁਤੇ ਨੀ ਤਾਂ ਅਹ ਇੱਕ ਸੌ ਦਸ ਸੌ ਇੰਨੀ ਕੁ ਯਾਨੀ ਕਿ ਹੋ ਜਾਂਦੀ ਸੰਗਤ।
ਹੂਂ।
ਐਨੀ ਸੰਗਤ ਹੋ ਜਾਂਦੀ ਏ, ਤੇ
ਭਗਵੰਤ ਮਾਨ ਨੇ ਸ਼ੁਰੂ ਕੀਤੀ ਏ ਬੱਸ ਤੀਰਥ ਯਾਤਰਾ, ਗਏ ਉਹਦੇ ਚ
ਹਾਂਜੀ ਓਦੇ ਚ ਮੈਂ ਗਈ ਸੀਗੀ, ਹਾਂਜੀ। ਸ਼੍ਰੀ ਦਰਬਾਰ ਸਾਬ ਗਏ ਸੀਗੇ ਇੱਥੋਂ ਸਾਡੇ ਪਿੰਡੋਂ ਵੀ ਗਈਆਂ ਸੀ ਬੱਸਾਂ, ਹਾਂਜੀ। ਬਹੋਤ ਮਜਾ ਆਇਆ।
ਹਾਂ ਕੈਹੰਦੇ ਨਾ ਪੰਜਾਹ ਸਾਲ ਵਾਲੇਆਂ ਨੂੰ ਲੈਜਾਂਦੇ।
ਹਾਂਜੀ-ਹਾਂਜੀ, ਹਾਂਜੀ ਗਏ ਸੀਗੇ। ਤੇ ਬਹੋਤ ਮਜ਼ਾ ਆਇਆ।
ਤੇ ਕਿਵੇਂ ਪੇਹਲੇ ਬੁਕਿੰਗ ਕਰਵਾਉਣੀ ਪੈਂਦੀ ਹੈ, ਕੀ ਹੈ ਚੱਕਰ
ਨਹੀਂ ਉੱਥੇ ਆਧਾਰ ਕਾਰਡ ਵਗੈਰਾ ਲੱਗਦਾ ਸਾਡਾ, ਹਾਂਜੀ ਆਧਾਰ ਕਾਰਡ ਓਹਨਾਂ ਨੇ ਵੇਖੇਆ ਫੇਰ ਸਾਰਾ ਓਹਨਾਂ ਨੇ ਮਤਲਬ ਮੈਡੀਕਲ ਚੈੱਕਅੱਪ ਵਗੈਰਾ ਸਾਰਾ ਕੁਛ ਕਰਦੇ ਆ ਦੇਖਦੇ ਆ। ਸਾਰਾ ਹੁੰਦਾ ਵਾ, ਤੇ ਫੇਰ ਓ ਓੱਥੇ ਜਾ ਕੇ ਰੂਮ ਵਗੈਰਾ ਸਾਰੇ ਮਿਲ ਜਾਂਦੇ ਦਰਸ਼ਨ ਕਰੋ ਲਾਗੇ-ਲਾਗੇ ਆਲੇ ਜਿੰਨੇ ਗੁਰਦੁਆਰੇ ਨੇ ਸਾਰੇ, ਦਖਾਂਦੇ ਐ।
ਨਂਈ ਤੇ ਰੂਮ ਵਗੈਰਾ ਕਿਵੇਂ ਹਾਲ ਹੁੰਦੈ ਕੇ
ਨਂਈ
ਹ
ਰੂਮ ਮਤਲਬ ਜਿਸ ਤਰ੍ਹਾਂ ਸੰਗਤ ਸਾਰੇ ਤਾਂ ਤਿੰਨ-ਤਿੰਨ ਚਾਰ-ਚਾਰ ਜਣੇ ਤਾਂ ਜਨਾਨੀਆਂ ਲੇਡੀਜ਼ ਹੋਏ ਨੇ ਜੈਂਟਸ ਵ ਵੱਖਰੇ ਹੋ ਜਾ ਨੇ ਦ ਹੋ ਜਾਂਦੇ ਨੇ ਬੜੇ ਵਧੀਆ ਮਿਲ ਜਾਂਦੇ ਨੇ ਰੂਮ
ਨਹੀਂ ਜਿਵੇਂ ਹੁਣ ਮੈਂ ਜਾੱਣੀ ਆਂ, ਸਰਦਾਰ ਜੀ ਤੇ ਮੈਂ ਦੋਨੋ ਜਾਈਏ ਤੇ ਫੇਰ ਕਿਸ ਤਂਰਾ ਓ ਵੱਖਰੇ-ਵੱਖਰੇ ਓੱਥੇ ਕਰ ਦਿੰਦੇ ਕੇ ਰੂਮ ਮਿਲ ਜਾਂਦੈ ਵੱਖਰਾ। ਮੈਂ ਕੇਆ ਓਹ ਫੇਰ ਕੱਪੜੇਆਂ ਦੀ ਪੈਕਿੰਗ ਉਸ ਸਾਬ ਨਾਲ ਬੰਦਾ ਕਰ ਲੈਂਦੈ ਨਾ ਕੱਲੇ-ਕੱਲੇ ਦੀ ਜਾਂ, ਕੱਠੀ ਕਰਨੀ ਐਂ।
ਨਂਈ ਮਿਲ ਜਾਂਦੈ ਬੜਾ ਵਦੀਆ ਮਿਲ ਜਾਂਦਾ ਰੂਮ ਖਾਣਾ ਪੀਣਾ ਹਰ ਤਾਂ ਮਤਲਬ ਤੁਸੀਂ ਸਾਬ ਲਾ ਲਓ ਕਿ ਤਿੰਨੇ ਦਿਨ ਪਨੀਰ ਈ ਮਿਲਦਾ ਰੇਆ ਤਿੰਨੇ ਟਾਈਮ। ਰਜਵਾਂ-ਰਜਵਾਂ, ਮਤਲਬ ਏੱਨੀ ਸੇਵਾ ਓੱਥੇ ਹੁੰਦੀ ਐ।
ਜਦੋਂ ਦਰਬਾਰ ਸਾਬ ਗਏ ਓ।
ਹਾਂਜੀ-ਹਾਂਜੀ ਜਦੋਂ ਦਰਬਾਰ ਸਾਬ ਗਏ ਪੈਹਲਾਂ ਤਾਂ ਗੱਲ ਚ ਸਾਡੇ ਫੁੱਲਾਂ ਦੀ ਮਾਲਾ ਪਾਈ ਉਹਨਾਂ ਨੇ, ਹਾਰ ਪਾਏ ਸਾਡੇ ਗਲੇ ਵਿੱਚ। ਫੇਰ ਸਾਰੇ, ਨਈ ਇੱਥੇ ਜਦੋਂ ਸੰਗਤ ਜਦੋਂ ਤੁਰਦੀ ਐ ਨਾ ਇੱਥੇ ਜੋ ਸੰਗਤ ਤੁਰਦੀ ਐ, ਸਾਰੀ ਸੰਗਤ ਗੱਲ ਦੇ ਵਿੱਚ ਹਾਰ ਪਾ ਕੇ, ਫੇਰ ਕੈਹੰਦੇ ਸ਼ਬਦ ਕੀਰਤਨ ਕਰਦੇ ਜਾਓ ਸਾਰੇ ਰਾਹ ਹਾਂਜੀ, ਯਾਤਰਾ ਤੇ ਕੈਹੰਦੇ ਤਾਂ ਈ ਸਫਲ ਹੋਏਗੀ। ਮਤਲਬ ਆਪਣਾ ਮਹਾਰਾਜ ਦਾ ਨਾਮ ਕਰ ਲੈਂਦੇ ਜਾਓ। ਹਾਂਜੀ ਪਤਾ ਵੀ ਨੀ ਲੱਗਾ ਤੁਹਾਨੂੰ ਤਾਂ
ਅਪ ਡਾਊਨ ਕੀਤਾ ਸੀ ਕਿ ਸਟੇ ਕੀਤਾ ਸੀ
ਨਹੀਂ ਸਟੇ ਸੀਗਾ, ਤਿੰਨ ਦਿਨ ਤੀਸਰੇ ਦਿਨ ਵਾਪਸੀ ਸੀਗੀ
ਵੈਰੀ ਗੁਡ
ਹਾਂਜੀ ਤੀਸਰੇ ਦਿਨ ਵਾਪਸੀ ਸੀਗੀ
ਹੂੰ, ਮੈਂਵੀ ਸੋਚਦੀ ਪਈ ਜਾਣ ਦਾ
ਅੱਛਾ ਜੀ
ਹਾਂ ਉੱਧਰ ਵੀ ਜਾਂਦੀ ਨਾ ਅਨੰਦਪੁਰ ਸਾਹਿਬ, ਨੈਨਾ ਦੇਵੀ ਤੇ
ਉਧਰ ਦਾ ਤਾਂ ਨਹੀਂ ਮੈਂ ਸੁਣਿਆ ਇੱਧਰ ਦਾ ਸਾਨੂੰ ਪਤਾ ਸੀ ਸਾਡੇ ਇੱਥੇ ਅਨਾਊਸਮੈਂਟ ਹੋ ਗਈ ਸੀਗੀ ਗੁਰੂ ਘਰ, ਹਾਂਜੀ ਜਿਹਨਾਂ ਨੇ ਜਾਣਾ ਤੇ ਇੰਨੀ ਤੁਹਾਡੀ ਦੇਖ ਲਓ ਤੁਸੀਂ ਇਦਾਂ ਦਾ ਹੈਗਾ ਤਾਂ ਫਿਰ ਅਸੀਂ ਚਲੇ ਗਏ ਸੀਗੇ ਮੈਂ ਕਿਹਾ ਚਲੋ, ਹਾਂ ਨਹੀ ਲਾਗੇ-ਲਾਗੇ ਜਿਹੜੇ ਸਾਰੇ ਗੁਰੂਦੁਆਰੇ ਸਾਰੇ ਦਿਖਾਉਦੇ ਨੇ ਜਿੰਨੇ ਵੀ ਹੈਗੇ ਨੇ ਹਾਂਜੀ ਤੇ ਵਧੀਆ ਸੀਗਾ, ਤੇ
ਅੰਦਰ ਤੱਕ ਜਾਂਦੀ
ਹਾਂਜੀ ਜਿੱਥੇ ਅਹ ਲੱਗੀਆਂ ਹੁੰਦੀਆਂ ਜਿੱਥੇ ਟੈਕਸੀਆ ਵਗੈਰਾ ਲੱਗੀਆ ਹੁੰਦੀਆ ਸਾਰੀਆ ਉਥੋਂ ਸੰਗਤ ਨੂੰ ਉਤਾਰ ਦਿੰਦੇ ਨੇ ਫਿਰ ਦਰਬਾਰ ਸਾਹਿਬ ਤੁਸੀਂ ਕਰੋ ਫਿਰ ਇੱਧਰ ਬਾਬਾ ਦੀਪ ਸਿੰਘ ਜੀ ਦੇ ਹੋਰ ਜਿਹੜੇ ਲਾਗੇ ਹੈਗੇ ਸਾਰੇ ਗੁਰੂਦੁਆਰੇ ਜਲ੍ਹਿਆ ਵਾਲਾ ਬਾਗ ਸਾਰੇ ਜਦੋਂ ਦਿਖਾਦੇ ਨੇ ਵਧੀਆ ਹਾਂ ਤੇ, ਤੁਸੀਂ ਕਦੋਂ ਗਏ ਸੀਗੇ ਦੀਦੀ ਉੱਥੇ ਸੱਚਖੰਡ, ਹਜ਼ੂਰ ਸਾਹਿਬ
ਸਾਨੂੰ ਹੋ ਗਏ ਕਾਫੀ ਸਾਲ ਹੋ ਗਏ ਮੇਰੇ ਖਿਆਲ ਚ ਦਸ ਸਾਲ ਤਾਂ ਹੋਗੇ ਐ
ਹੂੰ -ਹੂੰ, ਸਹੀ ਗੱਲ ਆ, ਹੁਣ ਤਾਂ ਬਹੁਤ ਬਦਲ ਗਿਆ ਕਹਿੰਦੇ ਹਾਂ ਮੈਂ, ਬਹੁਤ ਜ਼ਿਆਦਾ ਚਲੋ
ਬਸ ਬਣਾਉਣਾ ਹੈ ਪ੍ਰੋਗਰਾਮ ਉਸ ਤੋਂ ਪਹਿਲੇ ਨਾ ਪਟਿਆਲੇ ਜਾ ਕੇ ਆਣਾ ਹੈ ਪਟਿਆਲੇ ਕਹਿੰਦੀ ਪਈ ਆਂ ਪਟਨਾ ਸਾਹਿਬ ਪਟਿਆਲੇ ਕਈ ਜਾਂਦੀ ਆ ਪਟਨਾ ਸਾਹਿਬ ਰਹਿੰਦਾ ਬਾਕੀ ਸਾਰੇ ਪਾਸੇ ਉਹ ਮੈ ਆਪ ਪਟਨਾ ਸਾਹਿਬ ਜਾਣਾ ਪਹਿਲੇ
ਅੱਛਾ ਜੀ
ਇਕ ਪਟਨਾ ਸਾਹਿਬ ਰਹਿੰਦਾ, ਅਹ ਦੇਖ ਦੇਖਾਗੇ ਬਾਏ ਟ੍ਰੇਨ ਜਾਂਦੇ ਕਿ ਬਾਏ ਏਅਰ ਜਾਂਦੇ ਦੇਖਾਗੇ, ਹਜੇ ਬਣਿਆ ਨੀ ਕੋਈ ਪਲੈਨ ਨਾ
ਅੱਛਾ ਜੀ, ਠੀਕ ਏ
ਕੋਈ ਪਲੈਨ ਤੇ ਇੱਕ ਰਹਿੰਦਾ ਮੇਰਾ ਕਰਤਾਰਪੁਰ ਲਾਂਘਾ
ਅੱਛਾ ਜੀ
ਤੁਸੀਂ ਹੋ ਆਏ ਉੱਥੇ
ਨਹੀਂ ਮੈਂ ਨੀ, ਮੈਂ ਏਵੀ ਕਵਾਂ ਮੈਂ ਨੀ ਕਦੀ ਗਈ, ਹੂੰ ਹਾਂਜੀ, ਠੀਕ ਹੈ, ਚਲੋ ਵਧੀਆ ਹੋਰ